ਹੈਲੋ।
ਹਾਂਜੀ, ਸਤਿ ਸ੍ਰੀ ਅਕਾਲ ਜੀ।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
ਹਾਂਜੀ, ਵਧੀਆ ਤੁਸੀਂ ਦੱਸੋ ਕਿਵੇਂ ਹੋ? ਬਸ ਕੁੱਛ ਨੀ, ਘਰ ਦੇ ਕੰਮ ਤੁਹਾਨੂੰ ਪਤਾ। ਤਾ ਵੀ ਨਿਬੜਦੇ ਨੀ ਘਰ ਦੇ ਕੰਮ ਚੱਲਦੇ ਹੀ ਰਹਿੰਦੇ ਆ।
ਡਿਨਰ ਹੋ ਗਿਆ?
ਹਾਂਜੀ ਬਸ ਤਿਆਰੀ ਚੱਲ ਰਹੀ ਹੈ ਡਿਨਰ ਦੀ।
ਹਾਂਜੀ ਇੱਥੇ।
ਗਜ।
ਹਾਂ, ਸੰਡੇ -ਸੰਡੇ ਨੂੰ ਤਾਂ ਲੇਟ ਹੋ ਹੀ ਜਾਂਦੇ ਆ ਸਾਰੇ ਹਨ ਨਾ। ਸਵੇਰ ਤੋਂ ਰਾਤ ਤੱਕ ਬਸ ਇਹੀ ਲੱਗੇ ਰਹੋ।
ਹੋਰ ਕ ਹੁਣ ਵੈਸੇ ਵੀ ਬੱਚਿਆਂ ਨੂੰ ਛੋੱਟੀਆਂ ਨੇ ਫੇਰ ਤੁਹਾਨੂੰ ਪਤਾ ਉਹ ਹੈ। ਬੱਚਿਆਂ ਨਾਲ ਫੇਰ ਬੱਚਿਆਂ ਨੂੰ ਵੀ ਸੰਭਾਲਣਾ ਹੁੰਦਾ ਸਾਰਾ ਦਿਨ।
ਉਸ ਤ ਹੀ ਤਾਂ ਸਾਰੇ ਕੰਮ ਲੇਟ ਹੋਈ ਜਾਂਦੇ ਆ ਸਵੇਰੇ ਲੇਟ ਉੱਠਦੇ ਆ ਰਾਤੀ ਲੇਟ ਸੁਣਦੇ ਆ। ਬਸ ਫਿਰ ਸਾਰਾ ਦਿਨ ਕੰਮ ਵੀ ਲੇਟ -ਲੇਟ- ਲੇਟ -ਲੇਟ ਹੋਈ ਜਾਓ। ਹੋਰ ਕੋਈ ਕੰਮ ਹੀ ਨਹੀਂ ਹੈ। ਡਿਮਾਂਡਸ ਹੀ ਇਹਨਾਂ ਦੀਆਂ ਖਤਮ ਹੁੰਦੀਆਂ ਪਈਆਂ।
ਹਾਂਜੀ।
ਹਮ। ਇਹਨਾਂ ਦਾ ਤਾਂ ਹੁਣ ਹੁੰਦਾ ਕਦੀ ਇਹ ਬਣਾ ਲੋ ਕਦੀ ਉਹ ਬਣਾ ਲੋ ਜੇ ਨਹੀਂ ਕੁਛ। ਪਸੰਦ ਆ ਰਿਹਾ ਤਾਂ ਅੱਜ ਕੱਲ੍ਹ ਨਵਾਂ ਹੈਗਾ ਔਨਲਾਈਨ ਮੰਗਾਲੋ।
ਹਾਂਜੀ, ਉਹੀ ਤਾਂ ਹੈ ਹੁਣ ਅਸੀਂ ਬੇਟੀ ਵੀ ਪਿੱਛੇ ਪਈ ਹੈ ਵੀ ਘੁੰਮਣ ਜਾਣਾ ਤਾਂ ਹੁਣ ਉਹੀ ਸੋਚ ਰਹੇ ਸੀ। ਵੀ ਔਨਲਾਈਨ ਸ਼ੋਪਿੰਗ ਕਰੀਏ ਜਾਂ ਔਫਲਾਈਨ ਕਰੀਏ?
ਥੋੜਾ ਬਿਜੀ ਰਹਿੰਦੇ ਹਾਂ ਅਸੀਂ ਤਾਂ ਹੋਰ ਕੀ।
ਗਰਮੀ ਬਹੁਤ ਪੈ ਰਹੀ ਹੈ ਬਿਜੀ ਤਾਂ ਹੋ ਹੀ ਜਾਂਦਾ। ਗਰਮੀ ਬਹੁਤ ਪੈ ਰਹੀ ਹੈ ਬਾਹਰ ਨਿਕਲਣ ਦੀ ਹਿੰਮਤ ਹੀ ਨਹੀਂ ਹੈ।
ਹੋਰ ਕੀ ਹਾਂਜੀ।
ਹਮ ਦੋ- ਚਾਰ ਦਿਨ ਦਾ ਮੌਸਮ ਥੋੜਾ ਠੀਕ ਹੋਇਆ ਹੈ।
ਹ।
ਬਾਰਿਸ਼- ਬੁਰਿਸ਼ ਕਰਕੇ ਔਰ ਫੇਰ ਵੀ ਬਾਹਰ ਜਾਣਦਾ ਤ ਇਮੀ।
ਹੋਰ ਕੀ?
ਹਾਂ ਹੋਰ‌। ਤੁਸੀਂ ਤੇ ਔਨਲਾਈਨ ਸ਼ੋਪਿੰਗ ਕਰਨਾ ਪਸੰਦ ਕਰਦੇ ਹੋ ਔਫਲਾਈਨ।
ਉਹੀ ਹੁਣ। ਵੈਸੇ ਤਾਂ ਮੈਨੂੰ ਆਫਲਾਈਨ ਜ਼ਿਆਦਾ ਪਸੰਦ ਹੈ। ਕਿਉਂਕ ਉਹਦੇ ਵਿੱਚ ਚਲੋ ਆਪਾਂ ਜਿਵੇਂ ਕੱਪੜੇ ਵਗੈਰਾ ਖਰੀ ਣੇ ਨੇ ਹਨਾ। ਸਾਈਜ਼ ਵਗਰਾ ਦੀ ਕਈ ਵਾਰ ਦਿੱਕਤ ਆਉਂਦੀ ਆ ਬੱਚਿਆਂ ਦੀ ਵੀ ਵੱਡਿਆਂ ਦੀ ਵੀ। ਤਾਂ ਫੇਰ ਪਾ ਕੇ ਵੀ ਟਰਾਈ ਕਰਕੇ ਦੇਖ ਲਈ ਦਾ ਏ। ਫੈਬਰਿਕ ਦਾ ਪਤਾ ਲੱਗ ਜਾਂਦਾ ਵੀ ਕਿੱਦਾਂ ਦਾ। ਫੈਬਰਿਕ ਹੈ ਨਾ?
ਹਾਂਜੀ ਹਾਂ। ਉਹ ਵੈਸੇ ਵੀ ਹੋ ਜਾ ਔਨ ਨ ਆਪਣਾ ਹੈਗਾ। ਔਫਲਾਈਨ ਤਾਂ ਆਪਣੇ ਔਨਲਾਈਨ ਵਿਚ ਇਹ ਕਿ ਨਵੇਂ-ਨਵੇਂ ਟਰੈਂਡਸ ਤੁਹਾਨੂੰ ਬੈਠੇ ਬੈਠੇ ਬਿਠਾਏ ਦਿਖ ਜਾਂਦੇ ਨੇ। ਔਫਲਾਈਨ ਤੇ ਕਈ ਵਾਰ ਜਾਓ ਮਾਰਕੀਟ ਟੀ ਚ' ਉਹ ਚੀਜ਼ਾਂ ਨਹੀਂ ਪਤਾ ਚੱਲਦੀਆਂ। ਅੱਜ ਕੱਲ ਕੀ ਟਰੈਂਡਸ ਚੱਲ ਰਹੇ ਨੇ ਕੀ ਨਹੀਂ ਹੈਨਾ। ਤੇ ਦੋਨਾਂ ਦੇ ਆਪਣੇ-ਆਪਣੇ ਫ਼ਾਇਦੇ ਨੇ ਨੁਕਸਾਨ ਵੀ ਹੈ ਪਰ ਮੈਨੂੰ ਤਾਂ ਆਪ ਨੂੰ ਵੈਸੇ ਚਾਰ ਦੁਕਾਨਾਂ ਚਾਰ ਦੁਕਾਨਾਂ ਘੁੰਮ ਕੇ ਤੇ ਫੇਰ ਮਜ਼ਾ ਆਉਂਦਾ ਹੈ ਕਿ ਸ਼ੋਪਿੰਗ ਕਰਕੇ ਨਾ ਘਰ ਹੈ ਕਿ ਇੰਨਾ ਜਿਆਦਾ ਮਜ਼ਾ
ਵਰਾਇਟੀ ਦਿਖ ਜਾਂਦੀ ਹੈ ਨਾ ਵੀ ਵਰਾਇਟੀ ਅਲੱਗ- ਅਲੱਗ ਹੋ ਜਾਂਦੀ ਆ। ਉਹਦੇ ਵਿੱਚੋਂ ਸਿਲੈਕਸ਼ਨ ਵੀ ਫਿਰ ਕੀਤੀ ਜਾਂਦੀ ਹੈ ਹੋਰ ਕਿਆ?
ਵਰਾਇਟੀ ਵੀ ਦਿੱਕਤ ਸੀ ਫ ਕਈ ਵਾਰ ਐਸਾ ਹੁੰਦਾ ਨਾ। ਕੋਈ -ਕੋਈ ਹੁੰਦਾ ਕੱਪੜਾ ਜਾਂ ਕੁਛ ਆਪਾਂ ਨੂੰ ਸੂਟ ਨਹੀਂ ਕਰਦਾ। ਜੋ ਉਸੇ ਦੇਖ ਕੇ ਜ਼ਿਆਦਾ ਪਤਾ ਚੱਲਦਾ ਹੈ। ਔਨਲਾਈਨ ਪਹਿਲਾ ਸਾਫ਼ -ਸੁਥਰਾ ਤਾਂ ਤਾ ਨ ਚੱਲਦਾ ਰਿ ਨ ਤਾਂ।
ਹੋਰ ਕਿਆ।
ਫੇਰ ਔਨਲਾਈਨ ਮੰਗਾ ਔ ਵੀ। ਫੇਰ ਉਹਨੂੰ ਅ ਕ ਨਹੀਂ ਪਸੰਦ ਆਇਆ ਫਿਰ ਵਾਪਿਸ ਕਰੋ ਤੇ ਛੱਤੀਸੋ ਗਲਾਂ ਦਸ ਪੰਦਰਾਂ ਦਿਨ ਅੱਗੇ ਡੱਪ ਜਾਂਦੀ ਹੈ ਗੱਲ ਬਦਲਦੇ ਹੀ ਰਹੋ
ਹਾਂ ਨ ਹੋਰ ਕਯਾ ਕਈ ਵਾਰ ਰਿਟਰਨ ਵੀ ਨੀਦਾ ਹੁੰਦਾ ਹੈਗਾ ਜਿਵੇਂ ਹੁਣ ਆਪਾਂ ਔਨਲਾਈਨ ਮੰਗਵਾਉਂਦੇ ਹਾਂ ਓਪਸ਼ਨ ਵੀ ਨੀ ਆਉਂਦੀ ਰਿਟਰਨ ਦੀ ਨਾ
ਹਾਂਜੀ ਬਹੁਤ ਉਹ-ਉਹ ਤਾਂ ਬਹੁਤ ਦਾ ਤਾਂ ਵੇਖ ਕੇ ਹੀ ਕਰਨਾ ਪੈਂਦਾ ਧਿਆਨ ਰੱਖਣਾ ਪੈਂਦਾ ਹੁਣ ਜਿਨਾਂ ਨੂੰ ਬਿਲਕੁਲ ਨੀ ਪਤਾ ਤਾਂ ਨਵੇਂ ਨਵੇਂ ਨੇ ਉਹਨਾਂ ਦੇ ਨਾਲ ਤਾਂ ਬੜਾ ਹੀ ਫਿਰ ਨੁਕਸਾਨ ਜਿਹਾਹੀ ਹੋ ਜਾਂਦਾ
ਹਾਂਜੀ ਕਈ ਵਾਰ ਜਿਵੇਂ ਹੁਣ ਵਗੈਰਾ ਹੁੰਦੀਆਂ ਨੇ ਫੇਕ ਹੁੰਦੀਆਂ ਨੇ ਹਨ ਔਡਰ ਆਪਾਂ ਕਰ ਦਿੰਦੇ ਹਾਂ ਪੇਮੈਂਟ ਕਰ ਦਿੰਦੇ ਹਾਂ ਪਹਿਲਾਂ ਬਟ ਔਡਰ ਘਰ ਆਉਂਦਾ ਨੀ ਹੈਗਾ ਇਹ ਵੀ ਦਿੱਕਤ ਹੋ ਜਾਂਦੀ ਹੈ
ਬਿਲਕੁਲ ਜੀ ਬਿਲਕੁਲ ਪਿੱਛੇ ਪਏ ਰੋ ਪਏ ਹੋ
ਚਲੋ ਫਾਇਦੇ ਵੀ ਹੈਗੇ ਆ ਤੇ ਦੋਨਾਂ ਦੇ ਵਿੱਚ ਨੁਕਸਾਨ ਸਾਨ ਵੀ ਹੁੰ
ਹਾਂ
ਔਨਲਾਈਨ ਚ ਹੁੰਦਾ ਏ ਔਨਲਾਈਨ ਚ ਆਪਾਂ ਜਾਵਾਂਗੇ ਜਿਵੇਂ ਕੈਸ਼ ਆਪਣੇ ਕੋਲ ਜਿੰਨਾ ਹੋਏਗਾ ਓਨਾ ਹੀ ਆਪਾਂ ਖਰਚ ਸਕਾਂਗੇ ਹੈਨਾ ਬਟ ਓਨਲਾਈਨ ਚ ਹੁੰਦਾ ਵੀ ਚਲੋ ਅਕਾਊਂਟ ਚ ਹੈਗੀ ਆ ਪੇਮੈਂਟ
ਉਹਾਂ ਅੱਜ ਕੱਲ੍ਹ ਤਾਂ ਔਨਲਾਈਨ ਪੇਮੈਂਟ ਦਾ ਹੈ ਉਹ ਤਾਂ ਕੁਛ ਨਹੀਂ ਹੁੰਦਾ ਉਹਦਾ ਕੁਛ ਨਹੀਂ ਹੁੰਦਾ ਪਰ ਔਫਲਾਈਨ ਦਾ ਇਹ ਹੈ ਕਿ ਦਸ ਜਗ੍ਹਾ ਤੇ ਭਟਕਣਾ ਵੀ ਤਾਂ ਪੈਂਦਾ ਐਗਜ਼ਰਸ਼ਨ ਬਹੁਤ ਜ਼ਿਆਦਾ ਹੁੰਦੀ ਹੈ
ਟਾਈਮ ਵੇਸਟ ਵਗੈਰਾ ਹੁੰਦੀ ਆ ਫੇਿਰ ਜ਼ਿਆਦਾ
ਹੋ ਜਾਂਦੇ ਆ
ਹੋਰ ਕਯਾ ਫਿਰ ਬੱਚਿਆਂ ਨੂੰ ਜੇ ਨਾਲ ਲੈ ਕੇ ਜਾਵਾਂਗੇ ਤਾਂ ਅਸੀਂ ਲ ਕਰਨੀ ਔਖੀ ਹੁੰਦੀ ਕੈਹਦੀ ਆ ਬੱਚੇ ਇਹ ਨੀ ਇਹ ਲੈਣਾ ਇਹ ਨੀ ਇਹ ਲੈਣਾ
ਉਹ ਫੇਿਰ ਹੋਰ ਤੁਹਾਡੇਿ ਦੀ ਇਨੀਆਂ ਡਿਮਾਂਡਸ ਹੁੰਦੀਨਾਂ ਦੀ ਲਿਸਟ ਹੀ ਵੱਧ ਜਾਂਦੀ ਹੈ ਇਹ ਲਿਤਾ ਤਾਂ ਉਹ ਵੀ ਲੈ ਦੋ ਹੁਣ ਇੱਕ ਦੀ ਜਗ੍ਹਾ ਦੋ ਚੀਜ਼ਾਂ ਲੈ ਕੇ ਆਉਂਣੇ ਆਾਂ
ਹਾਂਜੀ ਇਹ ਤਾਂ ਹੈ
ਫਲਾਈਨ ਵਿੱਚ ਇਹ ਤਾਂ ਬਹੁਤ ਜ਼ਿਆਦਾ ਹੀ ਹੋ ਜਾਂਦਾ ਹੈ, ਪਰ ਮੈਨੂੰ ਮੇਨ ਫਲਾਈਨ ਦਾ ਇਹ ਹੈ ਕਿ ਪੂਰਾ ਦਿਨ ਆਲਮੋਸਟ ਵੇਸਟ ਹੀ ਹੋ ਜਾਂਦਾ ਹੈ।
ਹਾਂਜੀ ਇਹ ਤਾਂ
ਹਾਂ
ਚਲੋ ਫ੍ਰਰੀ ਹੋਵੇ ਟਾਈਮ ਜਿਵੇਂ ਹਨਾ ਫੇਿਰ ਬੰਦਾ ਜਾ ਸਕਦਾ
ਫੇਰ ਹੁੰਦਾ ਆ ਪੂਰਾ ਦਿਨਈ ਕਰਦ ਹਾਂ ਮੈਨ ਬੱਚਿਆ ਦਾ ਦੇਖ ਲ
ਹਾਂਜੀ ਬਿਊਟੀ ਵਾਲੇ ਹੁਣ ਜਿਵੇਂ ਉਹ ਤਾਂ ਹੁਣ ਔਨਲਾਈਨ ਹੀ ਜ਼ਿਆਦਾ ਪ੍ਰੈਫਰ ਕਰਦੇ ਆ ਕੁ ਖਾਣ ਲਈ ਵੀ ਮੰਗਉਣਾ। ਫੇਰ ਵੀ ਔਨਲਾਈਨ ਹੀ ਮੰਗਉਣਾ ਹੈ।
ਤੇ ਜੋ ਮਰਜੀ ਘਰ ਬੈਠ ਕੇ, ਹਨਾ ਮੰਗਾ ਲਓ, ਖਾਣ ਲਈ ਵੀ।
ਹਾਂਜੀ ਇਹ ਤਾਂ ਬਹੁਤ ਹੀ ਸਹੂਲੀਅਤ ਹੋ ਗਈ ਹੈ ਨਾ
ਵਾਰ ਨਹੀਂ ਪਰ ਨਹੀਂ ਕੁੱਕ ਹੁੰਦਾ ਤਾਂ ਮੰਗਵਾ ਲਈਦਾ ਜਦੇ ਬਾਹਰੋਂ ਵੀ ਹੋਰ
ਹ ਘਰ ਵੀ ਕੋਈ ਇਕਦਮ ਆ ਜਾਂਦਾ ਫਿਰ ਵੀ ਤਾਂ ਹੁੰਦਾ ਨਾ ਤੇ ਉਹਨਾ ਨੂੰ ਵੀ ਇੱਕਦਮ ਪਹਿਲਾਂ ਤਾਂ ਓਹ ਸੋਚੀ ਪੈ ਜਾਏਗਾ ਸੀਗਾ ਸੀ ਘਰ ਕੋਈ ਨ ਹੈਗਾ ਬਾਜ਼ਾਰ ਕੋਣ ਜਾਏ ਲੈਣ ਵਾਸਤੇ ਤੇ ਹੁਣ ਤਾਂ ਇਹ ਕਿ ਇਹਦੀ ਇੰਨੀ ਸੂਲੀਹਤ ਹੋ ਗਈ ਹੈ ਕਿ ਸਤ ਹਮੇ ਤਾ ਕੱਲ ਮੇਰੇ ਘਰ ਵੀ ਗੈਸਟ ਆਈ ਸੀਗੇ ਤੇ ਹਸਬੈਂਡ ਤਾਂ ਉਹ ਕੰਮ ਤੇ ਗਏ ਸੀ ਫਟਾਫਟ, ਔਨਲਾਈਨ ਹੀ ਮੰਗਾ ਦੇ, ਜਿੰਨੀ ਦੇਰ ਚਾਹਅ- ਚੂ ਰੱਖੀ ਦੀ ਹੈ। ਉਓਨੀ ਦੇਰ ਤੱਕ। ਬੰਣ ਜਾਂ, ਆ ਜਾਂਦਾ ਏ ਸਮਾਨ।
ਹੋਰ, ਹੋਰ ਕੀ। ਟੇ ਟੇਮ, ਕੋਈ, ਕਈ ਵਾਰ ਆ ਜਾਂਦਾ ਨਾ। ਫੇਰ ਪਤਾ ਨੀ ਹੁੰਦਾ ਹੈਗਾ। ਨਹੀਂ ਤਾਂ ਬੰਦਾ ਪਹਿਲਾਂ, ਕੁੱਕ ਕਰਕੇ ਰੱਖ। ਸਕਦਾ, ਹੋਰ ਕਿਆ।
ਹੋਰ, ਤਾਂ ਔਨਲਾਈਨ ਦੇ ਮੈਨੂੰ ਤਾਂ ਬਹੁਤ ਜ਼ਿਆਦਾ। ਫਾਇਦੇ ਵੀ ਲੱਗਦੇ, ਨੁਕਸਾਨ ਵੀ ਲੱਗਦੇ ਹੈ।
ਹਾਂਜੀ। ਆਫ ਲਾਈਨ ਚ, ਚਲੋ ਐਵੇਂ ਹੁੰਦੇ ਆ ਵੀ। ਔਫ ਲਈਨ ਚ, ਥੋੜਾ ਬਾਹਰ ਦੀ, ਆਊਟਿੰਗ ਵੀ ਹੋ ਜਾਂਦੀ ਆ। ਨਾ ਫੇਰ। ਬੱਚਿਆਂ ਨਾਲ, ਚੱਲ ਜਾਂਦੇ ਆ ਬਾਹਰ। ਚਲੋ ਬਾਹਰ ਕੁਛ ਖਾ- ਪੀ ਵੀ ਆਦੇ ਆ। ਥੋੜਾ ਟਾਈਮ ਸਪੈਂਡ ਹੋ ਜਾਂਦਾ। ਫੈਮਲੀ ਨਾਲ ਵੀ। ਇਹ ਵੀ, ਹੈ ਨਾ ਹੋਰ ਗਿਆ।
ਬਾਹਰ ਬੁਰ ਵੀ, ਜਾਣਾ ਤੇ ਔਨਲਾਈਨ ਹੀ, ਅੱਜ ਕੱਲ ਤਾਂ ਹੋਟਲ ਬੁੱਕ ਕਰ ਲਓ। ਪਹਿਲਾਂ ਤਾਂ, ਬਹੁਤ ਹੀ ਮੁਸ਼ਕਿਲ ਹੁੰਦੀ ਸੀ। ਉੱਥੇ ਜਾ ਕੇ, ਧੱਕੇ ਖਾਣੇ ਪੈਂਦੇ ਸੀਗੇ।
ਹੋਰ ਕਿਆ। ਹੁਣ ਤਾਂ ਕਿਤੇ, ਘੁੰਮਣ ਵੀ ਜਾਣਾ ਮਿਨਸ ਪਹਿਲਾਂ ਬੁਕਿੰਗ। ਕਰਵਾ ਲੋ ਹੋਟਲ ਦੀ। ਆਪਣਾ ਆਰਾਮ ਨਾਲ ਰਹੋ ਫੇਰ ਜਾ ਕੇ।
ਬਿਲਕੁਲ ਜੀ ਬਿਲਕੁਲ। ਪਹਿਲਾਂ ਤਾਂ ਹੁਣ ਜਿਵੇਂ, ਅਹ। ਜਾਂ ਕੋਈ ਫੇਰ ਮਿਡੀਟਰ ਹੁੰਦਾ ਸੀਗਾ। ਜਾਂ ਕੁਛ ਹੁੰਦਾ ਸੀਗਾ, ਉਹਦੇ ਨਾਲ ਹੀ ਗੱਲ ਕਰੋ, ਪਹਿਲਾਂ। ਬੁਕਿੰਗ ਕਰਵਾਓ। ਜਾਂ ਉ ਜਾਓ ਜੀ ਹਿਲ ਸਟੇਸ਼ਨ ਵਗੇਰਹ ਤੇ ਜਾਓ ਤਾਂ। ਮਿਲਦੇ ਹੋਟਲ ਦੀ ਨਹੀਂ। ਮਿਲਦੇ ਸੀ ਜਾਂ ਕੇ ਬੈਠ।
ਹਾਂਜੀ।
ਪੇਹਲਾ ਵੀ, ਬੁਕਿੰਗ ਕਰਾ ਕੇ ਚਲੀ ਜਾਈਦਾ
ਹਾਂਜੀ। ਔਹੀ ਵੀ, ਫਾਇਦੇ ਵੀ ਬਹੁਤ ਨੇ। ਓਨਲਾਈਨ ਦੇ ਵੀ, ਫਲਾਈਨ ਦੇ ਵੀ।
ਹਾਂ, ਬਿਲਕੁਲ। ਫੇਰ ਤੁਹਾਨੂੰ, ਵੀ ਪੁੱਛ ਚਾਣੇ। ਹਾਂਜੀ।
ਹੁਣ ਏਦਾਂ ਹੀ, ਕਈ ਫਰੋਡ ਵੀ, ਹੋ ਜਾਂਦੇ ਨੇ। ਉਹੀ ਤਾਂ ਵੀ, ਸਕੈਮ ਵੀ ਚੱਲਦੇ, ਵਿੱਚ ਫਰੋਡ ਵੀ ਹੋ ਜਾਂਦੇ ਨੇ। ਹਨਾ, ਜਿਵੇਂ ਕਈ ਹੁਣ ਸੁਣਦੇ ਆ। ਆਪਾਂ ਵੀ, ਬੱਚੇ ਗੇਮਸ ਵਗੈਰਾ। ਖੇਲਦੇ ਨੇ ਕਿਵੇਂ, ਪੇਮੈਂਟ ਕਰੀ ਜਾਂਦੇ ਨੇ, ਅਕਾਊਂਟ ਚੋ, ਉਹ ਵੀ, ਥੋੜੀ ਦਿੱਕਤ ਆ ਜਾਂਦੀ ਹੈ।
ਹਾਂਾਂ ਉਹ ਤਾਂ, ਉਹ ਤਾਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੋ ਰਿਹਾ ਨਾ। ਤਾਂ ਸ਼ੁਰੂ ਤੋਂ, ਜਦੋਂ ਤਾਂ ਮੇਰੇ ਖਿਆਲ, ਨਾਲ ਸ਼ੁਰੂ ਹੋਇਆ। ਉਦੋਂ ਤਾਂ ਹੀ, ਚੱਲ ਰਿਹਾ ਆ। ਸਕੈਮ ਵਗੈਰਾ ਤਾਂ। ਉਣ ਤਾਂ, ਹੋਰ ਨਹੀਂ, ਨਈ ਤਰੀਕੇ ਦੇ ਆ ਗਏ ਨੇ।
ਹੋਰ ਕੀ।
ਹੂੰ। ਹੋਰ, ਤੁਸੀਂ ਕਿੱਥੇ ਜਾਂਦੇ ਹੋ ਸ਼ੋਪਿੰਗ ਕਰਨ ਨਜ਼ਦੀਕ? ਮਾਰਕੇਟ, ਜਾਂ ਦੂਸਰੇ ਸ਼ਹਿਰ?
ਅਸੀਂ ਤਾਂ ਵੈਸੇ, ਮੀਨਜ਼ ਹੁਣ ਥੋੜੀ ਜਿ ਸ਼ੋਪਿੰਗ ਘਟਾ ਦਿੱਤੀ ਹੈ। ਕਿਉਂਕਿ ਅਸੀਂ ਖੁਦ ਆਪਣਾ ਰੇਡੀਮੇਡ ਗਾਰਮੈਂਟ ਦਾ ਸ਼ੋਰੂਮ ਕੀਤਾ ਹੈ ਨਾ। ਉਹਦੇ ਕਰਕੇ ਤਾਂ ਹੁਣ ਸ਼ੋਪਿੰਗ ਥੋੜੀ ਘੱਟ ਹੀ ਕਰਦੇ ਆ, ਫੇਰ ਤੁਹਾਨੂੰ ਪਤਾ ਉਹ ਹੈ।
ਹਾਂ ਉਹ ਤਾਂ ਹੈ ਹੀ।
ਬੱਚਿਆਂ ਦੇ ਵੀ ਰੱਖੇ ਹੋਏ ਨੇ ਫਿਰ ਜੈਂਟਸ ਦੇ ਵੀ ਰੱਖੇ ਹੋਏ ਨੇ। ਹਾਂਜੀ, ਬੱਚਿਆਂ ਦੇ ਵੀ ਜਿਵੇਂ, ਲੇਡੀਜ਼ ਦੇ ਰੱਖੇ ਹੋਏ ਨੇ, ਤਾਂ ਫੇਰ ਹੁਣ ਘੱਟ ਹੀ, ਸ਼ੋਪਿੰਗ ਕਰੀ ਦੀ ਹੈ।
ਜੀ, ਇਧਰ ਹੋਰ ਵੀ, ਬਥੇਰੀਆਂ ਚੀਜ਼ਾਂ ਨੇ, ਮੇ-
ਹਾਂਜੀ। ਹੋਰ ਚ ਹੁੰਦਾ, ਵੀ, ਕੱਪੜਿਆਂ ਦਾ ਹੁੰਦਾ ਚਲੋ ਵੀ, ਕੱ- ਕੱਪੜੇ ਤਾਂ ਚਲੋ, ਥੋੜਾ ਜਿਹਾ ਹੋ ਜਾਂਦਾ। ਨਹੀਂ ਅੱਗੇ ਉਹਦੇ ਲਈ ਵੀ, ਟਾਈਮ ਕੱਢਣਾ ਪੈਂਦਾ ਸੀ। ਹਨਾ, ਜਾਣਾ ਪੈਂਦਾ ਸੀ।
ਫੇਰ ਬੁਹ ਛੋਟੇ। ਟੀ ਮੋਟੀ ਚੀਜ਼ਾਂ ਹੈ।
ਛੋਟੀਆਂ ਮੋਟੀਆਂ, ਉਹ ਤਾਂ ਫੇਰ ਹੁਣ ਲਿਆਣੀਆਂ ਪੈਂਦੀਆਂ ਨੇ। ਹਾਂਜੀ, ਕਈ ਵਾਰ ਹੁੰਦਾ ਵੀ, ਜਿਵੇਂ ਹੁਣ। ਚਾਹੇ ਡਾਇਪਰ, ਡਾਇਪਰ ਵਗੈਰਾ ਨੇ ਉਹ ਓਨਲਾਈਨ ਮੰਗਾ, ਲਈ ਦੇ ਨੇ। ਉਹ ਵੀ, ਵਧੀਆ ਮਿਲ ਜਾਂਦੇ ਨੇ ਹਨਾ ਕੁ। ਹੋਰ, ਆਈਟਮ ਕੁਛ।
ਤੁਹਾਨੂੰ ਦੱਸ ਰਹੀ ਆ ਨਾ, ਜਿਵੇਂ ਘਰ ਦੀਆਂ ਜ਼ਰੂਰਤਾਂ ਦੇ ਕਈ ਸਮਾਨ ਨਾ ਆਪਾਂ ਨੂੰ ਕਈ ਸ਼ੋਪਸ ਨਹੀਂ ਮਿਲਦੀਆਂ, ਜਾਂ ਟੇਬਲ ਕਲੋਥ ਵਗੈਰਾ ਹੋ ਗਏ। ਉਹ ਔਨਲਾਈਨ ਬਹੁਤ ਅੱਛਾ, ਮੈਂ ਇਹੋ ਜਿਹੀ ਚੀਜ਼ਾਂ ਤਾਂ ਔਨਲਾਈਨ ਹੀ ਬਹੁਤ ਜ਼ਿਆਦਾ ਮੰਗਵਾਉਂਦੀ ਰਹਿੰਦੀ ਹਾਂ। ਸਰ ਮੰਗਵਾਉਂਦੀ ਰਹਿੰਦੀ ਹਾਂ, ਕਿ ਅਹ ਕਿਉਂਕਿ ਮੈਨੂੰ ਉਹਨਾਂ ਦਾ ਸ਼ੌਕ ਤੁਹਾਨੂੰ ਸਮਝ ਨਹੀਂ ਆਉਂਦਾ, ਕਿੱਥੇ ਹੈ, ਫਿਰ - ਫਿਰ ਦੋ ਤਿੰਨ ਚੀਜ਼ਾਂ ਬਸ ਕੱਢ ਕੇ ਦਿਖਾ ਦਿੰਦੇ ਨੇ, ਇੰਨਾ ਇਚ ਹੀ ਤੁਸੀਂ ਚੂਜ ਕਰਲੋ ਜੋ ਕਰਨਾ, ਤੇ ਮੈਨੂੰ ਉਹ ਚੀਜ਼ ਨਹੀ ਅੱਛੀ ਲੱਗਦੀ। ਫੇਰ ਇਸ ਕਰਕੇ, ਇਹੋ ਜਿਹੀ ਚੀਜ਼ਾਂ ਤਾਂ ਮੈਂ ਜੋ ਵੀ ਕਰਦੀਆਂ ਨੇ ਨਾ ਜ਼ਰੂਰ ਜ਼ਰੂਰ ਫੇਸ ਦੀਆਂ ਚੀਜ਼ਾਂ ਉਹ ਮੈਂ ਨਲਾਈਨ ਮੰਗਉਣ ਲਈ ਪ੍ਰੈਫਰ ਕਰਦੀ ਹਾਂ, ਬਾਕੀ ਹੋਰ ਸੇਵ, ਟੋਂਸਟ, ਸ਼ੂਜ, ਵਗੈਰਾ ਏ ਔਫਲਾਈਨ ਬੈਸਟ ਰੈਂਹਿੰਦੇ।
ਹੋਰ ਕੇਹਾ ਫੇਰ ਉਹ ਆਯਾ, ਉਹਨਾਂ ਦਾ ਸਾਈਜ਼ ਨੀ ਨਾ ਪਤਾ ਲੱਗਦਾ ਹੈਗਾ। ਸਾਈਜ਼ ਦੀ ਵੀ ਦਿੱਕਤ ਆ ਜਾਂਦੀ ਹੈ ਨਾ, ਹਾਂਜੀ।
ਬਿਲਕੁਲ ਜੀ ਬਿਲਕੁਲ ਜੀ। ਔ ਏ ਤਾਂ ਹੈ ਹੀ, ਸਾਈਜ਼ ਸਬ ਤੋ ਲਫ਼ ਤੋਂ ਵੱਧ ਪਹਿਲਾਂ ਸਾਈਜ਼, ਤੇ ਮੈਟੀਰੀਅਲ, ਮੈਨੂੰ ਤਾਂ ਹੈ ਕਿ ਮੈਟੀਰੀਅਲ ਦਾ ਜ਼ਿਆਦਾ ਹੋਣਾ ਚਾਹੀਦਾ। ਬੀ ਕਈ ਮੈਟੀਰੀਅਲ ਐਸੇ ਹੁੰਦੇ ਐ, ਜਿਹੜੇ ਆਪਾਂ ਨੂੰ ਸੂਟ ਨਹੀ ਕਰਦੇ ਨਾ। ਫੇਰ ਉਹ ਔਨਲਾਈਨ ਨਾ ਮੰਗਾ ਕੇ, ਔਫਲਾਈਨ ਹੀ ਜਾਓ ਔਦੇ ਵਾਸਤੇ ਤਾਂ, ਬੈਸਟ ਐ -
ਹਾਂਜੀ।
ਹਾ, ਹੋਰ
ਹੂ ਬਾਕੀ ਦੇਖਾਂਗੇ ਹੁਣ ਕਿੱਦਾਂ ਸ਼ੋਪਿੰਗ ਕਰਨੀ ਆ, ਹਾਂਜੀ, ਠੀਕ ਹੈ ਜੀ। ਔ ਕੇ ਜੀ, ਸਤਿ ਸ਼੍ਰੀ ਅਕਾਲ ਜੀ, ਹਾਂਜੀ ਜੀ। ਔ ਕੇ, ਸਤਿ ਸ਼੍ਰੀ ਅਕਾਲ ਜੀ।